ਹੈਲੋ, ਹੈਲੋ
ਹਾਂ, ਸਾਸਰੀ ਕਾਲ, ਹੁਣ ਆ ਰੀ ਹੈ ਮੇਰੀ ਆਵਾਜ਼।
ਹਾਂਜੀ- ਹਾਂਜੀ ਸਾਸਰੀ ਕਾਲ ਜੀ, ਹੁਣ ਆਉਂਦੀ ਪਈ ਆਵਾਜ਼ ਤਾਡੀ। ਹਾਂਜੀ, ਸਾਸਰੀ ਕਾਲ, ਹੁਣ ਆ ਰਹੀ ਆਵਾਜ਼ ਤੁਹਾਡੀ, ਮੇਰੀ ਨੀ ਆ ਰਹੀ ਤੁਹਾਨੂੰ। ਆਂ, ਪਤਾ ਨੀ ਕੀ ਨੈਟਵਰਕ ਇਸ਼ੂ ਹੁੰਦਾ ਪਿੱਛੋਂ। ਠੀਕ ਹੈ, ਠੀਕ ਹੈ, ਠੀਕ ਏ ਮੈਂ ਤੁਹਾਨੂੰ ਯਾਦ ਕਰਦੀ ਪਈ ਸੀ, ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ ਨਾ ਕਿ ਮੇਰੇ ਨਾਲ ਬਾਜ਼ਾਰ ਚੱਲਣਾ ਸੂਟ ਲੈਣ ਆਸਤੇ। ਸ਼ੋਪਿੰਗ ਕਰਨ ਜਾਣ
ਹਾਂਜੀ- ਹਾਂਜੀ, ਹਾਂਜੀ
ਹਾਂ, ਤੇ ਮੈਂ ਕੱਲ੍ਹ ਦਾ ਪ੍ਰੋਗਰਾਮ ਬਣਾਇਆ ਸੀਗਾ ਜਾਣ ਦਾ। ਤੇ ਫੇਰ ਮੈਂ ਸੋਚ ਸੋਚਿਆ ਕਿ ਔਫਲਾਈਨ ਵਿੱਚ, ਹਾਂ ਔਫਲਾਈਨ ਸ਼ੋਪਿੰਗ ਕਰਾਂਗੇ ਔਨਲਾਈਨ ਨੀ ਕਰਨੀ ਹੈਗੀ ਮੈਂ।
ਨਾ- ਨਾ ਉਹ ਉੱਥੇ ਹੀ ਜਾ ਕੇ ਲਵਾਂਗੇ, ਮੈਨੂੰ ਤੇ ਔਨਲਾਈਨ ਚੰਗੀ ਕੋਈ ਨੀ ਲੱਗਦੀ ਬਿਲਕੁਲ ਵੀ।
ਹਾਂ ਉਹ ਕੱਪੜਾ ਨਾ ਚੰਗਾ ਨੀ ਹੁੰਦਾ, ਘਰ ਮੰਗਵਾਓ ਕੁਛ ਤੇ ਆਂਦਾ ਕੁਛ ਹੈਗਾ ਜੇ, ਇੱਕ ਵਰੀ ਮੈਂ ਸੂਟ ਮੰਗਵਾਇਆ ਤੇ ਘਰ ਆਈ ਜੇ ਐਡੀ ਗੰਦੀ ਸਾੜੀ, ਮੰਗਾਇਆ ਸੂਟ ਤੇ ਸਾੜੀ ਆਈ ਜੇ। ਪਰ ਉਹ ਵੀ ਗੰਦੇ ਕੱਪੜੇ ਦੀ।
ਫੇਰ
ਬਸ ਫੇਰ ਉਹ ਨਾ ਵਾਪਸ ਹੋਈ, ਨਾ ਕੁਛ ਐਵੇਂ ਪੈਸੇ ਖ਼ਰਾਬ ਗਏ ਮੇਰੇ।
ਐਹੀ ਹੁੰਦਾ, ਮੈਂ ਵੀ ਇੱਕ ਸੂਟ ਮੰਗਾਇਆ ਸੀ, ਐਡਾ ਗੰਦਾ ਕੱਪ ਬੜਾ, ਉਹਨਾਂ ਨੇ ਵਿੱਚ ਕੋਟਨ ਵਿਖਾਇਆ ਹੋਇਆ।
ਹਾਂ ਤੇ, ਹਾਂ ਭੇਜਦੇ ਕੁਛ ਹੋਰ ਜੇ। ਤੇ ਫਿਰ ਮੈਂ ਤੇ ਜਾਣ ਦਾ ਈ ਪਲੈਨ ਬਣਾਇਐ ਕਿ ਅਸੀਂ ਔਫਲਾਈਨ ਸ਼ੋਪਿੰਗ ਕਰਾਂਗੇ। ਸਾਰੇ ਵਿਆਹ ਦੀ ਜਿਹੜੀ ਵੀ ਕਰਨੀ ਹੈਗੀ ਏ ਕੱਲ੍ਹ ਚੱਲਾਂਗੇ ਫੇਰ ਕੱਲ ਦਾ ਪ੍ਰੋਗਰਾਮ ਬਣਦਾ ਪਿਐ।
ਹਾਂਜੀ ਹਾਂਜੀ, ਚੱਲ ਲਾਂਗੇ ਤੁਸੀਂ ਮੈਨੂੰ ਟੈਮ ਦੱਸ ਦੇਣਾ ਕਦੋਂ ਨਿਕਲਣੈ, ਅਸੀਂ ਨਿਕਲ ਲਾਂਗੇ ਫੇਰ ਉਸ ਟੈਮ ਤੇ।
ਹਾਂ ਜਿਹੜਾ ਟਾਈਮ ਫਿਕਸ ਹੋਇਆ ਨਾ ਫਿਰ ਮੈਂ ਤੁਹਾਨੂੰ ਮੈਸੇਜ ਕਰ ਦਿਆਂਗੀ। ਫੇਰ ਅਸੀਂ ਤੁਹਾਨੂੰ, ਹਾਂ ਫਿਰ ਅਸੀਂ ਤੁਹਾਨੂੰ ਲੈ ਲਵਾਂਗੇ ਤੁਹਾਡੇ ਘਰੋਂ ਨਾ।
ਠੀਕ ਏ।
ਹਾਂ ਜਿਹੜਾ ਕੁਛ ਵੀ ਲੈਣੈ ਆਪਣਾ ਲਹਿੰਗਾ -ਲੂੰਗਾ ਸੂਟ ਤੇ ਸਾੜੀ ਤੇ ਬੱਚਿਆਂ ਦੇ ਕੱਪੜੇ ਸਾਰੇ ਕੱਲ੍ਹ ਈ ਲੈ ਆਵਾਂਗੇ।
ਇਹ ਤੇ ਗੱਲ ਏ ਵਿਆਹ ਤੇ ਜਾਣੈ ਵਿਆਹ ਤੇ ਔਨਲਾਈਨ ਸ਼ੋਪ ਪਿੰਗ ਤੇ ਤੇ ਵੈਸੇ ਹੀ ਕੋਈ ਅਸੀਂ ਯਕੀਨ ਕਰ ਈ ਨੀ ਸਕਦੇ।
ਨਈ -ਨਈ ਯਕੀਨ ਕਰ ਸਕਦੇ ਨਾ -ਨਾ -ਨਾ ਐਡੇ ਮਹਿੰਗੇ ਕੱਪੜੇ ਹੁੰਦੇ ਨੇ। ਤੇ ਅਸੀਂ ਸਾਰੇ ਆਪਣੇ ਡੋਬ ਦਈਏ ਤੇ ਫਿਰ ਕੀ ਹੋਏਗਾ।
ਇਹ ਤੇ ਹੈਗੀ ਇਹ ਗੱਲ
ਹਾਂ ਤੇ ਖੁਦ ਆਪਣੀਆਂ ਅੱਖਾਂ ਨਾਲ ਵੇਖ ਕੇ, ਹੱਥ ਲਾ ਕੇ ਕੱਪੜੇ ਨੂੰ ਤਾਂ ਵੇਖ ਕੇ ਲਾਂਗੇ ਅਸੀਂ ਹ
ਹਾਂਜੀ, ਤੁਸੀਂ ਮੈਨੂੰ ਦੱਸ ਦੇਣਾ ਕਦੋਂ ਜਾਣੈ, ਮੈਂ ਵੀ ਪਹਿਲੇ ਕੰਮ -ਕੁਮ ਕਰਕੇ ਵਿਹਲੀ ਹੋ ਜਾਂਗੀ, ਫੇਰ ਅਸੀਂ ਚੱਲ ਲਾਂਗੇ ਉੱਥੇ
ਹਾਂ- ਹਾਂ ਠੀਕ ਏ ਮੈਂ ਤੁਹਾਨੂੰ ਮੈਸੇਜ ਕਰਾਂਗੀ ਜਿਹੜਾ ਟਾਈਮ ਸੈੱਟ ਹੋਇਆ ਨਾ ਤੇ ਫਿਰ ਮੈਂ ਤੁਹਾਨੂੰ ਮੈਸੇਜ ਕਰ ਦਿਆਂਗੀ ਹੁਣੇ ਰਾਤੀ ਕਰ ਦਿਆਂਗੀ ਕਿ ਤਾਂ ਅਸੀ ਤੁਸੀਂ ਆਪਣਾ ਕੱਲ ਦਾ ਫਿਰ ਬਣਾ ਕੇ ਰੱਖਣਾ ਨਾ ਕਿ ਕਿਵੇਂ ਕੰਮ ਕਿਵੇਂ ਦੇ ਕਰਨੇ ਹੈਗੇ ਨੇ।
ਠੀਕ ਏ -ਠੀਕ ਏ, ਮੈਂ ਵੇਖ ਲਾਂਗੀ, ਤੇ ਜਿਹੜਾ ਤੁਸੀਂ ਮੈਨੂੰ ਹਲੇੇ ਸੂਟ ਦੇ ਕੇ ਗਏ ਸੀ ਮੈਂ ਉਹ ਵੀ ਕਰ ਦਿੱਤਾ ਸੀ ਲੈ ਜਾਣਾ ਆ ਕੇ।
ਅੱਛਾ ਠੀਕ ਏ, ਸਿਲ ਦਿੱਤਾ ਜੇ
ਹਾਂਜੀ
ਠੀਕ ਏ ਠੀਕ ਏ, ਫੇਰ ਕੱਲ ਹੋਰ ਲਿਆ ਕੇ ਤੇ ਫੇਰ ਮੈਂ ਉਧਰੋਂ ਹੀ ਤੁਹਾਨੂੰ ਦੇ ਦਿਆਂਗੀ। ਤੇ ਫਿਰ ਤੁਸੀਂ ਆਪਣੇ ਘਰ ਹੀ ਲੈ ਜਾਣਾ ਨਾ ਫਿਰ ਸਿਲ- ਸੁਲ ਦੇਣਾ ਸਾਰਾ ਕੁਛ
ਹਾਂਜੀ -ਹਾਂਜੀ ਮੈਂ ਕਰ ਲਾਂਗੀ।
ਹਾਂ, ਤੇ ਹੋਰ ਕੰਮ -ਕੁਮ ਠੀਕ ਹੈਗਾ ਸਾਰਾ
ਹਾਂਜੀ -ਹਾਂਜੀ, ਸਭ ਵਧੀਆ ਹੈਗੈ, ਹੋਰ ਕੀ ਬਣਾਇਆ ਤੁਸੀਂ ਅੱਜ
ਮੈਂ ਤੇ ਬਸ ਅੱਜ ਰਾਜਮਾਂਹ ਚਾਵਲ ਬਣਾਏ ਸੀ। ਤੇ ਉਹ ਉਹੀਓ ਹੁਣ ਖਾਵਾਂਗੇ।
ਮੈਂ ਵੀ ਲੋਬੀਆ ਬਨਾਇਆ ਸੀ।
ਹਾਂ, ਅੱਛਾ, ਤੇ ਇਹ ਬੱਚੇ ਕਹਿੰਦੇ ਪਏ ਸੀ ਅਸੀਂ ਹੁਣ ਮੈਗੀ ਵੀ ਖਾਣੀ ਏ। ਤੇ ਫੇਰ ਮੈਂ ਕਿਹਾ ਮੈਗੀ ਹੁਣੇ ਖਾਣੀ ਤੇ ਫੇਰ ਰੋਟੀ ਟ ਕਦੋਂ ਖਾਣੀ ਜੇ, ਮੈਗੀ ਨਾਲ ਹੀ ਤੁਸੀਂ ਪੇਟ ਭਰ ਲੈਣੈ ਆਪਣਾ ਮੈਦਾ ਖਾ ਕੇ ਸਾਰਾ, ਆਂ। ਤੇ ਬਸ ਫਿਰ ਹੁਣ ਵੇਖਦੀ ਆ ਕੀ ਕਹਿੰਦੇ ਨੇ ਰਾਜਮਾਂਹ ਨਾਲ ਖਾਣਗੇ ਕਿ ਮੈਗੀ ਖਾਣਗੇ ਫੇਰ ਮੈਗੀ ਨਾਲ ਕਈ ਵਾਰ ਪਰੌਂਠੀ ਵੀ ਖਾ ਲੈਂਦੇ ਹੈਗੇ ਨੇ।
ਮੈਨੂੰ ਤਾਂ ਖੁਦ ਬੜੀ ਚੰਗੀ ਲੱਗਦੀ ਮੈਂਗੀ ਨਾਲ ਪਰੋਂਠੀ ਮੈਂ ਵੀ ਖਾ ਲੈਂਨੀ ਆਂ।
ਹਾਂ ਤੇ ਹੋਰ ਤੇ ਫੇਰ ਇੱਕ ਚੀਜ਼ ਮੈਦੇ ਵਾਲੀ ਹੋ ਗਈ ਨਾ ਤੇ ਨਾਲ ਪਰੌਂਠੀ ਵੀ ਖਾ ਲੋ ਤੇ ਫੇਰ ਚਲੋ ਠੀਕ ਰਹਿੰਦੈ ਕਿ ਪਰੌਂਠੀ ਵੀ ਨਾਲ ਖਾ ਲਿੱਤੀ ਏ।
ਐਂ ਤੇ ਗੱਲ ਹੈਗੀ ਥੋੜ੍ਹੀ- ਥੋੜ੍ਹੀ ਸਬਜ਼ੀ ਵੱਕਣ ਲੈ ਲੈਂਨੇ ਆਂ। ਤੇ ਖਾਂਦੀ ਵੀ ਥੋੜ੍ਹੀ ਜਾਂਦੀ ਏ ਤੇ ਜਾ ਨੁਕਸਾਨ ਵੀ ਨੀ ਕਰਦੀ ਜਾਦਾ
ਹਾਂ, ਉਈ ਓ ਤੇ ਨਾਲ ਪਰੌਂਠੀ ਖਾ ਲੋ ਨਾ ਫੇਰ ਠੀਕ ਰੈਂਦੈ।
ਐ ਤੇ ਗੱਲ ਹੈਗੀ ਏ ਤੇ ਤੁਸੀਂ ਆਪਣੇ ਬੱਚਿਆਂ ਨੂੰ ਬਾਰ ਦਾ ਏ ਜੇੜਾ ਫਾਸਟ ਫੂਡ ਹੁੰਦੈ ਖਵਾ ਲੈਂਦੇ ਓ।
ਮੈਂ ਬੋਤ ਕੱਟ ਖਵਾਨੀ ਆਂ, ਮੈਂ ਹਫਤੇ ਦਸ ਦੇਨ ਈਚ ਏਕ ਵਾਰੀ ਹਫ, ਹਾਂ ਹਫ਼ਤੇ ਦਸ ਦਿਨ ਏਚ ਏਕ ਵਾਰੀ ਖਵਾਨੀ ਆਂ। ਤੇ ਬਾਕੀ ਹੁਣ ਤੇ ਗਰਮੀ ਅ ਬੋਤ ਜਾਦਾ ਹੋ ਗਈ ਐ ਨਾ ਤੇ ਫੇਰ ਕੋਸ਼ਿਸ਼ ਐਈ ਓ ਉਂਦੀ ਐ ਕਿ ਗਰਮੀ 'ਚ ਘੱਟ ਈ ਖਾਣ ਫੇਰ ਆਈਸਕ੍ਰੀਮ ਵਗੈਰਾ ਖਾ ਲੈਂਦੇ ਨੇ ਬੱਚੇ ਤੇ ਬੱਸ ਫੇਰ ਹਾਂ ਤੇ ਹੋਰ ਗਰਮੀ 'ਚ ਨਾ ਜੇ ਫਾਸਟ ਫੂਡ ਖਾਓ ਤੇ ਅੰਦਰ ਔਰ ਗਰਮੀ ਹੋਰ ਜਾਦਾ ਗਰਮੀ ਐਡੀ ਲੱਗਦੀ ਏ ਕੋਈ ਕੈਣ ਦੀ ਗਲ ਨੀ ਤਬੀਅਤ ਖਰਾਬ ਉਂਦੀ ਏ ਫਿਰ ਬੜੀ
ਐ ਤੇ ਗੱਲ ਹੈਗੀ ਏ, ਸਾਡੇ ਇੱਥੇ ਨਾਲ ਦਾ ਮੁੰਡਾ ਐਗਾ ਸੀ ਇੱਕ ਓ ਤੇ ਰੋਜ ਸ਼ਾਮ ਨੂੰ ਸਕੂਲੋਂ ਆਂਦਾ ਸੀ ਤੇ ਆਪਣਾ ਪੜ੍ਹਨ ਦਾ ਜਾਂਦਾ ਸੀ, ਓਸ ਤੋਂ ਬਾਅਦ ਸ਼ਾਮ ਨੂੰ ਰੋਜ ਆ ਕੇ ਚੌਮਿਨ ਖਾਂਦਾ ਈ ਖਾਂਦਾ ਸੀ ਰੋਜ
ਨਾ ਨਾ ਰੋਜ
ਪੇਟ ਵਿੱਚ ਸਾਰਾ ਮੈਦਾ ਬਣ ਗਿਆ ਸਾਰੀ ਬੋਲ ਵਰਗੀ ਬਨ ਗੀ ਚੋਮੀਨ
ਆਏ ਦੱਸੋ
ਤੇ ਓ ਤੇ ਹੁਣ ਮੁੰਡਾ ਈ ਕੋਈ ਨੀ ਰਿਆ।
ਹਾ
ਐਡਾ ਬਿਮਾਰ ਹੋ ਗਿਆ ਸੀ ਵਿੱਚੋਂ
ਦੱਸ ਤੇ ਫੇਰ ਦੇਕਲੋ ਫੇਰ ਬਾਰ ਆਲੀਆਂ ਚੀਜ਼ਾਂ ਕਿੰਨੀਆਂ ਗੰਦੀਆਂ ਉਂਦੀਆਂ ਨੇ ਕਿੰਨੀਆਂ ਗੰਦੀਆਂ ਉਂਦੀਆਂ ਨੇ ਬੰਦੇ ਦੀ ਜਾਨ ਤੇ ਬਨ ਆਂਦੀ ਏ ਤੇ ਬਨੀ ਵੀ ਪਈ ਏ ਤੁਸੀਂ ਦੱਸਦੇ ਪੇ ਓ।
ਸਾਡੇ ਨਾਲ ਦੇ ਮੁੰਡੇ ਨਾਲ ਓਇਐ ਇੰਜ
ਦੱਸੋ ਬਸ ਕਦੀ ਵੀ ਨਾ ਖਾਓ ਬਾਰ ਦੀਆਂ ਚੀਜਾਂ ਖਾ ਖਾਓ ਤੇ ਬੋਤ ਕੱਟ ਬੋਤ ਕੱਟ
ਐ ਤੇ ਗੱਲ ਹੈਗੀ ਏ ਅਸੀਂ ਤੇ ਚੰਗੀਆਂ ਜਗਾ ਤੇ ਚਲ ਜਾਂਨੇ ਆਂ, ਉੱਥੇ ਓ ਕੀ ਕਰਦੇ ਨੇ ਨੂਡਲਸ ਦੇ ਦਿੰਦੇ ਨੇ ਓਦੇ ਵਿੱਚ ਜਿਆਦਾ ਸਬਜ਼ ਜੀਆਂ ਈ ਪਾ ਕੇ ਦਿੰਦੇ ਨੇ।
ਜਾਦਾ ਸਬਜ਼ੀਆਂ ਪਾ ਕੇ ਦਿੰਦੇ ਨੇ ਸਈ ਕੈ ਰੇ ਓ ਹਾਕਾ ਨੂਡਲਸ ਵਗੈਰਾ ਬਣਿਆ ਹੁੰਦਾ ਏ ਤੇ ਉਂਦੇ 'ਚ ਸਬਜ਼ੀਆਂ ਬਤੇਰੀਆਂ ਪਾਈਆਂ ਹੁੰਦੀਆਂ ਨੇ
ਤੇ ਬੱਚੇ ਤੇ ਓਦੇ ਵਿੱਚ ਫੇਰ ਪਨੀਰ ਤੇ ਜੇੜੀ ਵੜੀਆਂ ਉਂਦੀਆਂ ਨੇ ਓ ਬੜੀ ਖੁਸ਼ ਹੋ ਕੇ ਖਾ ਲੈਂਦੇ ਨੇ। ਕੈਂਦੇ ਨੇ ਸਾਨੂੰ ਪ੍ਰੋਟੀਨ ਵੀ ਮਿਲ ਗਿਆ ਅਸੀਂ ਜੰਗ
ਹਾਂ ਜੰਕ ਫੂਡ ਵੀ ਖਾ ਲੀਤਾ ਸਈ ਗੱਲ ਏ ਇਹ ਤੇ ਸਈ ਗੱਲ ਕਹੀ ਜੇ। ਬੱਸ ਫੇ ਚੰਗੀ ਜਗ੍ਹਾ ਤੇ ਖਾਣਾ ਚਾਹੀਦੈ ਨਾ ਰੇੜੀਆਂ-ਰੂੜੀਆਂ ਫੇਰ ਨਾ ਚੁਨੋ ਖਾਣ ਆਸਤੇ। ਰੇੜੀਆਂ ਆਲੇ ਕੋਈ ਜਾਦਾ ਸਬਜ਼ੀਆਂ ਥੋੜ੍ਹੀ ਪਾ ਕੇ ਦਿੰਦੇ ਨੇ ਵਿੱਚ
ਹੋਰ ਕੀ ਏਕ ਤੇ ਰੋਜ-ਰੋਜ ਵੀ ਨੀ ਖਾਣਾ ਚਾਹੀਦਾ ਨਾ।
ਨਾ ਰੋਜ-ਰੋਜ ਨੀ ਹਫ਼ਤੇ ਦੱਸ ਦਿਨ ਈਚ ਨਾ ਹਫਤੇ ਦਸ ਪੰਦਰਾਂ ਦਿਨ ਈਚ ਇੱਕ ਵਾਰੀ ਖਾਓ ਓ ਵੀ ਚੰਗੀ ਜਗਾ ਤੇ ਖ ਜਾ ਕੇ ਕੀ ਜੀ ਤੇ ਸਬਜ਼ੀਆਂ ਜਾਦਾ ਪਾਈਆਂ ਓਈਆਂ ਹੋਣ ਵਿੱਚ
ਹੋਰ ਕੀ।
ਹਾਂ।
ਮੈਂ ਤੇ ਖੁਦ ਕਰਦੀ ਆਂ, ਜੇ ਖਾਨੀ ਏ ਤੇ ਮੈਂ ਘਰ ਈ ਬਨਾ ਦੇਨੀ ਆਂ।
ਹਾਂ ਨਈ ਠੀਕ ਕਰਦੇ ਓ ਘਰ ਵੀ ਬੜੀ ਸੋਨੀ ਬਨ ਜਾਂਦੀ ਜੇ। ਸਾਫ਼ ਸੁਥਰੀ ਅਪਣੇ ਘਰ ਦੀ ਚੀਜ਼ ਬਣ ਜਾਂਦੀ ਏ। ਹਾਂ ਤੇ ਹੋਰ ਅਪਣਾ ਸਾਫ ਸੁਥਰਾ ਘਰ ਦੀ ਚੀਜ਼ ਅਪਣੀ ਘਰ ਦੀ ਸਬਜ਼ੀਆਂ ਚੰਗੀ ਤਰ੍ਹਾਂ ਧੋ ਧਾ ਕੇ ਬਣਾਈ ਤੇ ਸੋਣੀ ਤਰ੍ਹਾਂ ਤਰੀਕੇ ਖਾ ਲੀ ਹੋਰ ਕੀ।
ਐ ਤੇ ਗੱਲ ਹੈਗੀ ਏ।
ਹਾਂ।
ਤੇ ਅੱਜ ਕੱਲ ਤੇ ਬੱਚੇ ਕੀ ਨਾਮ ਏ ਛੱਲੀ ਨੂੰ ਬੜਾ ਪਸੰਦ ਕਰਦੇ ਨੇ।
ਛੱਲੀ ਆਹੋ ਉਬਲੀ ਹੋਈ ਰੇਤ ਨਾਲ ਭੁੰਨੀ ਹੋਈ ਛੱਲੀ ਜੇੜੀ ਵੇਚ ਰੇ ਹੁੰਦੇ ਨੇ ਬੜੀ
ਹੋਰ ਕੀ, ਘਰ ਲੈ ਆਂਦੇ ਨੇ ਪੈਕਟ ਲੈ ਆਂਦੇ ਨੇ ਯਾਂ ਖੁੱਲੀਆਂ ਲੈ ਆਂਦੇ ਨੇ ਓਨੂੰ ਉਬਾਲ ਕੇ ਓਦੇ ਵਿੱਚ ਮਸਾਲੇ ਪਾ ਕੇ ਓ ਖਾ ਲੈਂਦੇ ਨੇ।
ਹਾਂ ਓ ਵੀ ਓ ਵੀ ਬੜਾ ਸਵਾਦ ਲੱਗਦਾ ਏ ਤੇ ਰੇਤ ਵਿੱਚ ਪੁੰਨੀ ਹੋਈ ਵੀ ਬੜੀ ਸਵਾਦ ਲੱਗਦੀ ਜੇ ਉਬਲੀ ਹੋਈ ਵੀ ਸਵਾਦ ਲੱਗਦੀ ਏ ਰੇਤ ਵਿਚ ਭੁੰਨੀ ਹੋਈ ਵੀ ਬੜੀ ਸਵਾਦ ਲੱਗਦੀ ਏ।
ਅਸੀਂ ਤੇ ਓ ਘਰ ਈ ਬਨਾ ਲੈਂਨੇ ਆਂ। ਓਨੂੰ ਭੁੰਨ ਕੇ ਓਦੇ ਉੱਤੇ ਨਿੰਬੂ ਵਗੈਰਾ ਪਾ ਕੇ ਕੇ ਨਾਲ ਨਮਕ, ਮਿਰਚ ਪਾ ਲੈਂਦੇ ਆ ਐਡੀ ਸਵਾਦ ਲੱਗਦੀ ਹੈਗੀ
ਬੜੀ ਸਵਾਦ ਤੇ ਸ਼ਰੀਰ ਵਾਸਤੇ ਵੀ ਬੜੀ ਚੰਗੀ ਹੁੰਦੀ ਏ।
ਹੋਰ ਕੀ।
ਹਾਂ ਬਸ ਘਰ ਦੀਆਂ ਚੀਜ਼ਾਂ ਤੇ ਖਾਓ ਤੇ ਅਪਨੇ ਆਪ ਨੂੰ ਠੀਕ ਠਾਕ ਰੱਖੋ। ਤੇ ਨਾ ਬਾਰ ਦੀਆਂ ਖਾਓ ਤੇ ਨਾ ਡਾਕਟਰਾਂ ਕੋਲ ਜਾਓ। ਹੋਰ ਹਾਂ ਤੇ ਹੋਰ ਅਪਣਾ ਧੇਆਨ ਅਸੀ ਆਪ ਰੱਖਣਾ ਹੋਰ ਕਿਸੇ ਨੇ ਥੋੜ੍ਹੀ ਰੱਖਣਾ ਹੁੰਦਾ ਐ।
ਐ ਤੇ ਗੱਲ ਹੈਗੀ ਏ। ਲੋਕੀ ਤੇ ਬੋਲਦੇ ਨੇ ਖਾ ਲੋੋ ਖਾ ਲੋ। ਕੁੱਛ ਨੀ ਹੁੰਦਾ। ਜਿਨਾਂ ਨੂੰ ਪਤਾ ਐ ਪਚਨੀ ਹੈਗੀ ਏ ਨਈ ਪੱਚਨੀ। ਓ ਤੇ ਅਪਣਾ ਵੇਖ ਕੇ ਈ ਖਾਂਦੇ ਨੇ
ਬਿਲਕੁਲ -ਬਿਲਕੁਲ ਸਈ ਗੱਲ ਏ ਸਈ ਗੱਲ ਏ ਬਿਲਕੁਲ। ਤੇ ਅਪਣਾ ਆਪ ਖ਼ੁਦ ਧੇਆਨ ਰੱਖਣਾ ਚਾਈਦਾ ਸਾਰੇਆਂ ਨੂੰਈ।
ਅੱਜ-ਕੱਲ ਦਾ ਤੇ ਡਾਇਜੈਸਟਿਵ ਸਿਸਟਮ ਵੀ ਏਡਾ ਖ਼ਰਾਬ ਹੈਗਾ ਐ। ਐਡੀ ਚੀਜ਼ੀਜ਼ ਵੀ ਖਾ ਲੋੋ ਨਾਲ ਈ ਖਰਾਬ।
ਨਾਲ ਈ ਖਰਾਬ ਕਰ ਜਾਂਦੀ ਐ। ਗੈਂਸ ਚੜ੍ਹ ਜਾਂਦੀ ਜੇ ਹਰ ਚੀਜ਼ ਖਾ ਕੇ ਗੈਸ ਚੜ ਜਾਏਗੀ ਕਦੀ ਕੁੱਛ ਹੋਜੇਗਾ ਤੇ ਕਦੀ ਕੁਛ ਹੋਜੇਗਾ।
ਹੋਰ ਕੀ ਕੁੱਛ ਵੀ ਨੀ ਪੱਚਦਾ ਅੱਜ-ਕੱਲ ਬੜੇ ਰਾਮ ਨਾਲ ਕੁੱਛ ਵੀ ਨੀ ਪੈਲੇ ਤੇ ਐ ਹੋਂਦਾ ਸੀ ਕੁਛ ਵੀ ਖਾ ਲੋ ਕੁੱਛ ਹੋਂਦਾ ਈ ਨੀ ਸੀ
ਹਾਂ, ਨੀਂ ਨੀ ਅੱਜ-ਕੱਲ ਤਾਂ ਸਾਰੀ ਚੀਜਾਂ ਗੰਦੀਆਂ ਹੈਗੀਆਂ ਸਾਰੀਆਂ ਗੈਂਸ ਕਰਦੀਆਂ ਨੇ। ਕੁੱਝ ਵੀ ਖਾ ਲੋ ਚਾਏ ਤੁਸੀ ਹੁਣ ਅ ਸਬਜ਼ੀ ਵਿੱਚ ਵੀ ਵੇਖ ਲੋ ਗੋਭੀ ਖਾਓ ਓ ਗੈਸ ਕਰਦੀ ਜੇ, ਬੈਂਗਣ ਖਾ ਲੋ, ਓ ਗੈਸ ਕਰਦੈ ਭਿੰਡੀ ਖਾ ਲੋ ਓ ਗੈਸ ਕਰਦੀ ਜੇ
ਸਭ ਤੋਂ ਜਾਦਾ ਤੇ ਆਲੂ
ਆਲੂ ਵੀ ਗੈਸ ਕਰਦੇ ਨੇ ਸਾਰਾ ਕੁਝ ਗੈਸ ਕਰਦੇ ਨੇ ਤੇ ਬੰਦਾ ਖਾਏ ਕੀ। ਕੁੱਝ ਨੀ ਸਮਝ ਮੇ ਆਂਦਾ। ਕੁੱਛ ਸਮਝ ਨੀ ਆਂਦਾ।
ਅੱਜ-ਕੱਲ ਲੋਕੀ ਨਾ ਨਕਲੀ ਚੀਜਾਂ ਵੇਚਦੇ ਨੇ ਵਿੱਚ ਟੀਕੇ ਟੂਕੇ ਲਗਾ ਤੇ ਵੇਚਦੇ ਨੇ ਤਦੀ ਤੇ ਸਾਰੇ ਲੋਕੀ ਬਮਾਰ ਹੁੰਂਦੇ ਨੇ
ਬਿਮਾਰ ਹੁੰਦੇ ਨੇ। ਓਈਓ ਤੇ ਓਰੀਜਨਲ ਚੀਜ ਕੋਈ ਮਿਲਦੀ ਨੀ ਹੈਗੀ ਨਾ ਦੁੱਧ ਓਰੀਜਨਲ ਮਿਲਦਾ ਜੇ ਉਹ ਕਿ-ਕੀ ਕੋਈ ਤੇ ਪਾਨੀ ਪਾ ਕੇ ਲੈ ਆਏਗਾ ਤੇ ਕੋਈ ਪਾਊਡਰ ਘੋਲ ਕੇ ਲੈ ਆਏਗਾ ਹਰ ਚੀਜ਼ ਦਾ ਇਹੋ ਹਾਲ ਹੋਇਆ ਪੇਆ ਹਰ ਚੀਜ਼ ਦਾ ਕੁੱਛ ਵੀ ਨੀ ਸਾਫ਼ ਸੁਥਰੀ ਚੀਜ਼ ਮਿਲਦੀ ਤੇ ਬੰਦਾ ਫਿਰ ਕਿੱਥੋਂ ਸਾਫ਼ ਸੁਥਰਾ ਰਹੇਗਾ
ਐ ਤੇ ਗੱਲ ਹੈਗੀ ਏ
ਹਾਂ ਬਸ ਬੁਰਾ ਹਾਲ ਹਰ ਚੀਜ਼ ਦਾ ਹੋਇਆ ਪੇਆ
ਹੋਰ ਕੀ
ਹਾਂ ਤੇ ਬਸ ਫੇਰ ਹੁਣ ਹਮ
ਫਰੂਟ-ਫਰਾਟ ਵੀ ਖਾ ਲੋੋ ਅੱਜ-ਕੱਲ੍ਹ ਤੇ ਫਰੂਟ ਵਿੱਚ ਵੀ ਸਾਰਾ ਰੰਗ ਮਿਲਿਆ ਹੁੰਦਾ ਏ ਕੀ ਖਾਈਏ ਅੱਜ-ਕੱਲ੍ਹ ਬੰਦਾ
ਹਾਂ ਕੁੱਝ ਨਹੀ ਖਾ ਸਕਦੇ ਜਾ ਤਰਬੂਜ ਦੀ ਵਾਰੀ ਆਏ ਤੇ ਤਾਂ ਆਣ ਲੱਗ ਜਾਂਦਾ ਤਰਬੂਜ ਟੀਕੇ ਵਾਲੇ ਹੈਗੇ ਨੇ ਇਹਦੇ ਚ ਰੰਗ ਪਾਇਆ ਹੋਇਆ ਏ ਜੇ ਕਿਸੇ ਹੋਰ ਚੀਜ਼ ਨੂੰ ਖਾਨ ਬੈਠੋ ਤੇ ਕਹਿਨਗੇ ਉਹਦੇ ਵਿੱਚ ਵੀ ਟੀਕੇ ਲਾਏ ਹੋਏ ਨੇ ਤੇ ਕੀ ਖਾਈਏ ਫੇਰ ਭੁੱਖੇ ਥੋੜੀ ਮਰਨਾ ਅਸੀਂ ਤੇ ਖਾਨਾ ਤੇ ਹੈ ਹੀ ਹੈਗਾ। ਖਾਨਾ ਪੈਂਦਾ ਐ ਫਿਰ ਉਹ ਹਰ ਚੀਜ਼ ਛੱਡ ਕੇ ਬਹਿ ਜਾਂਗੇ ਤੇ ਫਰ ਅਸੀਂ ਤੇ ਫੇਰ ਹੋਰ ਜ਼ਿਆਦਾ ਬਿਮਾਰ ਹੈਗੇ ਆ
ਹੋਰ ਕੀ
ਹਾਂ ਬੱਸ। ਬੜਾ ਬੁਰਾ ਹਾਲ ਜੇ, ਹਰ ਚੀਜ਼ ਦਾ ਬੁਰਾ ਹਾਲ ਹੋਇਆ ਪੇਆ ਚਲੋ, ਵੇਖਨੇ ਆ ਫਿਰ ਕੱਲ ਦਾ ਫਿਰ ਮੈਂ ਟੈਮ ਦੱਸਣੀ ਆ ਤੁਹਾਨੂੰ ਠੀਕ ਹੈ ਪੈਣ ਜੀ।
ਹਾਂਜੀ-ਹਾਂਜੀ ਮੈਨੂੰ ਦੱਸ ਦੇਨਾ ਹੁਣੇ ਦੱਸ ਦੇਨਾ ਮੈਂ ਫਿਰ ਸਾਰਾ ਕੰਮ-ਕੁਮ ਕਰਕੇ ਰੱਖਾਂਗੀ।
ਹਾਂ-ਹਾਂ ਮੈਂ ਹੁਨੇ ਅੱਧੇ ਘੰਟੇ ਚ ਤੁਹਾਨੂੰ ਸਲਾਹ ਕਰਕੇ ਤੇ ਟੈਮ ਦੱਸਦੀ ਆ
ਹਾਂਜੀ ਤੇ ਮੈਂ ਕੱਲ ਇਡਲੀ ਬਣਾੰਦੀ ਪਈ ਆ ਮੈਂ ਪੁੱਛ ਰਹੀ ਆ ਤੁਹਾਡੇ ਵਾਸਤੇ ਵੀ ਲੈ ਕੇ ਆਵਾਂ ਗਰਮ-ਗਰਮ
ਅੱਛਾ, ਚਲੋ ਬਨਾ ਦੇਣਾ ਫੇਰ ਉਹ ਵੀ ਸਵਾਦ ਲੈ ਲਾਂਗੇ।
ਹਾਂਜੀ।
ਬਨਾ ਲੈਣਾ।
ਤੁਹਾਨੂੰ ਮੇਰੀ ਆਵਾਜ਼ ਆੰਦੀ ਪਈ ਏ
ਹਾਂ, ਹੁਣ ਆ ਰਹੀ ਏ ਲਈ ਆਨਾ ਅਪਨਾ ਚਾਰ ਪੰਜ ਪੀਸ ਲਈ ਆਨਾ ਇਡਲੀ ਦੇ ਠੀਕ ਏ। ਹੈਲੋ। ਚਲੋ ਠੀਕ ਏ, ਫੇਰ ਸਤਿ ਸ੍ਰੀ ਅਕਾਲ ਪੈਣ ਜੀ ਹਾਂ ਆ ਰਹੀ ਏ ਵਿੱਚ ਚ ਪਤਾ ਨੀ ਗਾਇਬ ਹੋ ਗਈ ਸੀ, ਕੀ ਹੋਏਆ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।
ਕੋਈ ਗੱਲ ਨੀ, ਠੀਕ ਏ ਸਸਰੀ ਅਕਾਲ।